ਵੀਰ ਜੀ ਸਤਿ ਸ਼੍ਰੀ ਅਕਾਲ।
ਜੀ ਸਤਿ ਸ਼੍ਰੀ ਅਕਾਲ ਵੀਰ ਜੀ।
ਹੋਰ ਠੀਕ ਓ?
ਹਾਂਜੀ -ਹਾਂਜੀ ਵੀਰ ਜੀ। ਤੁਸੀਂ ਦੱਸੋ ਕੀ ਹਾਲ- ਚਾਲ?
ਵਧੀਆ।
ਹੋਰ ਦੱਸੋ, ਵੀਰ ਜੀ ਕੀ ਕਰਦੇ ਪਏ ਓ?
ਮੈਂ ਬਸ ਕੁਤਿਆਂ ਨੂੰ ਰੋਟੀ ਪਾਣ ਆਯਾ ਸੀ। ਬਾਹਰ ਮਲਬ ਭੋਕ ਰੇ ਸੀ। ਤੇ ਮੰਮੀ ਨੇ ਕਿਹਾ, ਐਨਾ ਨੂੰ ਨ ਭੁਖ ਲੱਗ ਰੀ ਹੋਏਗੀ ਤੇ ਤੂੰ ਫੇਰ ਮਲਾਈ ਰੋਟੀ ਉਹਨਾਂ ਨੂੰ ਖਵਾਇਆ।
ਅੱਛਾ -ਅੱਛਾ -ਅੱਛਾ। ਚਲੋ ਚੰਗੀ ਗੱਲ ਐ ਭਾਜੀ ਐਵੀ।
ਹੂੰ, ਹੋਰ ਤੁਹਾਡੀ ਪੜ੍ਹਾਈ ਪੜ੍ਹਾਈ -ਪੜੂਈ ਠੀਕ ਚੱਲ ਰਹੀਏ।
ਹਾਂਜੀ- ਹਾਂਜੀ। ਭਾਜੀ ਠੀਕ ਚੱਲ ਰਹੀ ਭਾਜੀ।
ਤੇ ਮਤਲਬ ਕੋਈ ਪੇਪਰ- ਪੂਪਰ ਹੋ ਗਏ ਨੇ, ਜਾਂ ਹੋਗੇ ਨੇ।
ਨਹੀਂ- ਨਹੀਂ ਉਹਨੇ ਹਜੇ ਭਾਜੀ, ਇੱਕ -ਦੋ ਹਫ਼ਤੇ ਬਾਅਦ ਨੇ।
ਅੱਛਾ- ਅੱਛਾ। ਤਿਆਰੀ -ਤਉਰੀ ਹੋ ਗਈ।
ਬ ਤਿਆਰੀ ਤਾਂ ਭਾਜੀ ਤਾਂ ਉਦੋਂ ਹੀ ਹੋਏਗੀ ਜਦੋਂ, ਅਜੇ ਤਾਂ ਛੁੱਟੀਆਂ ਚੱਲੀਆਂ ਨੇ ਇੱਕ- ਦੋ ਹੋ ਰਹਿ ਗਈਆਂ ਨੇ ਬਸ। ਇਹਦੋਂ ਖੁੱਲ੍ਹਣਗੇ ਉਹ ਤੋਂ ਬਾਅਦ ਹੀ ਹੋਊਗੀ ਤਿਆਰੀ ਤਾਂ।
ਤੁਹਾਡੇ ਪ੍ਰੀ ਬੋਰਡ ਮਤਲਬ ਬੋਰਡ ਦੇ ਪੇਪਰ ਨੇ, ਮਤਲਬ ਦੂਜੀ ਕਲਾਸ ਦੇ।
ਨਹੀਂ -ਨਹੀਂ ਉਹ ਵੈਸੇ ਨੇ, ਜਿਹੜੇ ਹੁੰਦੇ ਨੇ ਨਾ ਯੂਨਿਟ ਟੈਸਟ ਵਗੈਰਾ, ਉਹੀ ਨੇ।
ਹੂੰ
ਹਾਂਜੀ- ਹਾਂਜੀ।
ਤੇ ਤਿਆਰੀ- ਤਉਰੀ ਮਤਲਬ ਚੱਲ ਰਹੀ ਹੈ ਮਤਲਬ, ਉਹੀ ਮਤਲਬ। ਇੱਕ- ਦੋ ਦਿਨ ਪਹਿਲੇ ਹੀ ਪੜੋਗੇ।
ਨਹੀਂ ਬਸ ਉਹੀ ਇੱਕ- ਦੋ ਦਿਨ ਪਹਿਲੇ ਹੀ ਪੜ੍ਹਾਗਾ ਭਾਜੀ।
ਅੱਛਾ।
ਹਾਂਜੀ। ਤਿਆਰੀ- ਤੁਆਰੀ ਤਾਂ ਭਾਜੀ ਬਸ ਕੀ, ਇੰਟਰਸਟ ਜ਼ਦਾਦਾ ਮੈਂ ਨਾ ਕ੍ਰਿਕਟ 'ਚ ਹੈਸੀ ਭਾਜੀ ਸ਼ੁਰੂਆਤ 'ਚ ਹੀ।
ਅੱਛਾ। ਤੁਸੀਂ ਵੀ ਵੇਖਦੇ ਹੋ ਕੀ ਕਿਕ੍ਰਟ।
ਹਾਂਜੀ- ਹਾਂਜੀ। ਭਾਅ ਜੀ ਵੇਖਦਾ ਕਿਕੇਟ ਵੇਖਦਾ।
ਹੈਂ। ਤੇ ਤੁਹਾਡਾ ਮਤਲਬ ਫੇਵਰੇਟ? ਫੇਵਰੇਟ ਪਲੇਅਰ ਹਾਂ, ਫੇਵਰੇਟ ਪਲੇਅਰ ਕੌਣ ਹੈ ਤੁਹਾਡਾ?
ਫੇਵਰੇਟ ਤੋਂ ਭਾਅ ਜੀ ਹੋਈ ਹੈ ਮੇਰਾ, ਐੱਮ ਐੱਸ ਧੋਨੀ।
ਓ ਕਲ ਕਪਤਾਨ।
ਹਾਂਜੀ -ਹਾਂਜੀ ਭਾਜੀ। ਉਹੀ। ਹਾਂ, ਅਤੇ ਦੂਜੇ ਨੰਬਰ 'ਤੇ ਮੇਰਾ ਰੋਹਿਤ ਸ਼ਰਮਾ ਭਾਜੀ।
ਰੋਹਿਤ ਸ਼ਰਮਾ ਤੁਹਾਡਾ ਕਿਹੜਾ, ਮੇਰਾ ਤਾਂ ਪਹਿਲੇ ਨੰਬਰ ਤੇ ਮਤਲਬ ਮੇਰਾ ਅਤੇ ਆਈਡਲ ਹੀ ਹੈਗਾ ਹੈ।
ਅੱਛਾ- ਅੱਛਾ- ਅੱਛਾ। ਬ ਜਿਹੜ ਮੇਰਾ ਆਈਡੀਆ ਲੈ, ਆਈਡਆ ਲੈ ਗਿਆ ਨਾ ਧੋਨੀ। ਐਵੇਂ ਤੁਹਾਡਾ ਆਈਡਲ ਰੋਹੀਤ ਸਰਮਾ ਆਊਗਾ।
ਹੂੰ ਰੋਹਿਤ ਸ਼ਰਮਾ ਦੀ ਬੈਟਿੰਗ ਵੇਖ ਕੇ ਨਾ ਸਕੋਨ ਮਿਲ ਜਾਂਦਾ ਮੈਨੂੰ।
ਹੂੰ-ਹੂੰ, ਮੈ ਮੈਨੂੰ ਵੀ ਬੜਾ ਸਕੂਨ ਮਿਲਦਾ ਰੋਹਿਤ ਸ਼ਰਮਾ ਮਤਲਬ, ਜਿਵੇੈਂ ਦੋਨੀ ਤੋਂ ਬਾਅਦ ਕੋਈ ਮੈਚ ਦੇਖਣਾ, ਕਿਸੇ ਵਜ੍ਹੇ ਤੋਂ ਮੈਂ ਵੇਖਦਾ ਨਾ ਤੇ ਰੋਹਿਤ ਸ਼ਰਮਾ ਦੀ ਵਜੇ ਤੋਂ ਹੀ ਵੇਖਦਾ ਭਾਜੀ ਐ ਲਾਲੋ। ਤੁਸੀਂ?
ਅੱਛਾ -ਅੱਛਾ। ਤੇ ਦੋਨੋ ਦਾਨ ਵੀ ਤਾਂ ਵਧੀਆ ਨੇ ਦੋਨੋ।
ਹਾਂ। ਦੋਨੋਂ ਵਧੀਆ ਨੇ, ਦੋਨਾਂ ਨੇ ਦੇਖੋ ਟਰੋਫੀ ਜਿਤਾਈ ਹੈ ਇੰਡੀਆ ਲਈ, ਬਾਕੀ ਹੋਰ ਕਿਸੇ ਕੱ ਤਾਨ ਨੇ ਜਿਹੜਾ ਵਿਚ ਆਇਆ ਉਹਨੇ ਕਿਸੇ ਨੇ ਜਿਤਾਈ ਇਹ ਦੋ ਹੀ ਨੇ ਜਿੜੇ ਇੱਕ ਰੋਹਿਤ ਸ਼ਰਮਾ ਤੇ ਧੋਨੀ। ਧੋਨੀ ਨੇ ਤਿੰਨ ਆਈ ਸੀਸੀ ਟਰੋਫੀ ਜਿਤਾਈ ਨੇ ਤੇ ਰੋਹਿਤ ਸ਼ਰਮ ਨੇ ਦੋ ਜਿਤਾਈਆਤੇ ਤੇ ਜਜੀ ਵੀ ਬੱਸ ਫਾਈਨਲ ਚੜ੍ਹਾਈ ਗਈ ਸੀ ਇੰਨੀ ਤੇ ਉਹ ਵੀ ਆ ਜਾਂਦੀ।
ਦਸ ਦੀ ਸਟੀਕ ਬਣ ਗਈ ਸੀ ਡਬਲਿਊ ਦੀ। ਬਿੰਦੀ ਲਾਸਟ ਵਿੱਚ ਗਿਆਰਵੇਂ ਤੇ ਲੋਸਟ ਦਿੱਤਾ ਈ।
ਉਹੀ-ਉਹੀ ਉਹੀ ਗੱਲ ਹੈਗੀ ਹੈ ਤੇ ਟੀ ਟਵੈਂਟੀ ਵਰਲਡ ਕੱਪ ਤਾਂ ਜਿਤਾਈ ਦਿੱਤਾ ਸੀ ਦੋ ਹਜ਼ਾਰ ਚੌਵੀ ਤੋ।
ਹਮ ਉਹ ਤੇ ਸੂਰਜ ਕੁਮਾਰ ਦੀ ਕੈਚ ਇਚ ਏ ਹਨਾ।
ਹੂੰ-ਹੂੰ ਸੂਰਜ ਹਾਂ ਸੂਰਜ ਕੁਮਾਰ ਨੇ ਕੈਚ ਲਿੱਤਾ ਸੀ। ਪਰ ਹੁਣ ਸੂਰਜ ਕੁਮਾਨ ਨੂੰ ਪਤਾ ਨੀ ਕਿਉ ਹਟਾ ਤਾ ਇੰਨਾ ਵਧੀਆ ਖੇਲਦਾ ਸੀ ਇੱਕਦਮ ਹਟਾ ਤਾ ਉਹਨੂੰ।
ਏਹ ਜੇੜੇ ਸਿਲੈਕਟਰ ਹੈਗੇ ਨੇ ਨਾ ਇਹਨਾਂ ਨੇ ਕੰਮ ਖ਼ਰਾਬ ਕਰਤਾ ਇੰਡੀਅਨ ਟੀਮ ਦਾ ਬੀ ਸੀ ਸੀ ਆ ਵੀ ਇਹਨਾਂ ਨੂੰ ਕੁਛ ਨੀ ਕਰਦੀ।
ਹਾਂਜੀ-ਹਾਂਜੀ ਭਾਜੀ ਉਹੀਓ ਗੱਲ ਹੈ ਨਾ। ਹੁਣ ਵੇਖੋ ਮੈਂ ਸੁਣਿਆ ਏ ਮੈਂ ਵੇਖਦਾ ਸੀ ਨਾ ਜੋ ਆਇਰਲੈਂਡ ਦਾ ਮੈਚ ਉਹ ਵੀ ਹਾਰ ਗੀ ਕਹਿੰਦੇ ਆਇਰਲੈਂਡ ਤੋ ਹਾਰ ਗੀ ਦੱਸੋ।
ਅੱਜ ਵੀ ਤੇ ਅੱਜ ਵੀ ਤੇ ਸੀਰੀਜ਼ ਇਨੀ ਘੱਟ ਮਤਲਬ ਘਟੀਆ ਤੇ ਨੀ ਕਵਾਂਗਾ। ਇੰਨੀ ਵੀਕ ਟੀਮ ਹੈਗੀ ਹੈ ਨਾ ਆਇਲੈਂਡ। ਉਦੇ ਤੋ ਹਾਰ ਗੀ ਏ ਉਹ ਵੀ ਪੂਰੀ ਸੀਰੀਜ਼ ਹੁਣ ਦੱਸੋ ਇਹ ਅੱਧਾਂ ਮੈਚ ਵੀ ਨ ਪੂਰੀ ਸੀਰੀਜ਼ ਹਾਰ ਗਈ ਏ।
ਮੈਂ ਵੀ ਤਾਂ ਉਹੀ ਕਹਿ ਰਿਹਾ।
ਸੁਰੇਸ਼ ਏਅਰ ਕੈਪਟਨ ਸਹੀ ਨੀ ਹੈਗਾ ਨਾ ਈ ਪਹਿਲੇ ਚ ਮਤਲਬ ਸਹੀ ਕਰਦਾ ਵੇਖੋ ਤੁਸੀ ਹਲੇ ਆਈ ਪੀ ਐਲ ਛੇ ਮੈਚ, ਸੱਤ ਮੈਚ ਲਗਾਤਾਰ ਆ ਰਿਹਾ ਸੀ। ਤੇ ਹੁਣ ਇੰਡੀਆ ਨੂੰ ਵੀ ਉਹਨਾ ਕੈਪਟਨ ਬਣਾ ਤਾ ਤੇ ਮਤਲਬ ਇੰਡੀਆ ਨੂੰ ਵੀ ਨੀ ਜੀਤਾ ਪਾ ਰਿਹਾ।
ਹਾਂਜੀ-ਹਾਂਜੀ ਭਾ ਜੀ ਨਾ ਖੁਦ ਚੱਲ ਰਿਹਾ, ਨਾ ਕੈਪਟਨ ਨਾਲ ਜੀਤਾ ਪਾ ਰਿਹਾ।
ਹਮ ਨਾ ਬੈਟਿੰਗ ਹੀ ਚੱਲ ਰਿਹਾ ਨਾ ਕੈ ਟੈਂਸੀ ਹੋ ਰਹੀ ਉਹਦੇ ਕੋਲ, ਚਲੋ ਸੂਰਿਆ ਕੁਮਾਰ ਦੀ ਫੋਮ ਨੀ ਸੀ ਆਊਟ ਆਫ ਫੋਮ ਸੀ। ਚਲੋ ਹਰ ਬੰਦੇ ਦਾ ਮਤਲਬ ਡਾਊਨਫਾਲ ਚੱਲਦਾ, ਚੱਲਦਾ ਹਨਾ।
ਹਾਂਜੀ-ਹਾਂਜੀ, ਹਾਂਜੀ ਚਲਦਾ ਭਾਜੀ।
ਹਰ ਬੰਦੇ ਦਾ ਡਾਊਨਫਾਲ ਚੱਲਿਆ ਐਦਾ ਮਤਲਬ ਇਹ ਥੋੜੀ ਨਾ ਇੱਕ, ਦੋ ਸਾਲ ਮਤਲਬ ਉਹ ਨੀ ਕਰ ਪਾਇਆ ਬੈਟਿੰਗ ਤੇ ਅਗਲੇ ਨੂੰ ਹਟਾ ਈ ਦੋਗੇ ਤੁਸੀਂ।
ਸਹੀ ਗੱਲ ਹੈ ਤੁਸੀਂ ਭਾਜੀ ਉਹ ਛੱਡੋ, ਚਲਿਆ ਨੀ ਚਲਿਆ ਉਹ ਏਕੋ ਤੁਸੀਂ ਉਹਦੀ ਕਪਤਾਨੀ ਕਿਵੇਂ ਹੈਗੀ ਸੀ। ਕਪਤਾਨੀ ਉਹਨੇ ਆਪਣੀ ਕਪਤਾਨੀ ਚ ਦੋ ਹਜ਼ਾਰ ਛੱਬੀ ਦਾ ਟੀ ਟਵਟੀ ਵਰਲਡ ਕਪ ਜਿਤਾਇਆ। ਭਾਵੇਂ ਚੱਲਿਆ ਨਾ ਚੱਲਿਆ ਉਹ ਗੱਲ ਵੱਖਰੀ ਏ। ਪਰ ਕਪਤਾਨੀ ਬੌਤ ਵੱਡੀ ਚੀਜ਼ ਹੁੰਦੀ ਹੈ ਹੁਣ ਸਾਰੇ ਕਹਿ ਰਹੇ ਸੀ ਉਹ ਚਿੰਗਮ ਚਬਾਂਦਾ ਹੈ ਚਿੰਗਮ ਚਬਾਂਦਾ ਹੈ। ਤੇ ਹੁਣ ਵੇਖਲੋ ਤੁਸੀ ਹਾਂ ਤੇ ਹੁਣ ਵੇਖਲੋ ਤੁਸੀ।
ਇਹ ਜਿੜੇ ਸਿਲੈਕਟਰਸ ਹੈਗੇ ਨੇ ਨਾ, ਇਹ ਸਹੀ ਨੀ ਹੈਗੇ। ਮੈਂ ਨਾ ਇੱਕ ਨਿਊਜ਼ ਸੁਣੀਨੀ ਸੀ ਧੋਨੀ ਦੇ ਟੈਮ ਤੇ ਨਾ ਮਤਲਬ ਧੋਨੀ ਨਾ ਨਾ ਫਲਾਈਟ ਤੋਂ ਜਾ ਰਹੇ ਸੀ ਕਿੱ ਥੇ ਹੁਣ ਮੈਨੂੰ ਇਹ ਯਾਦ ਨੀ ਹੈਗਾ ਕਿੱਥੇ ਜਾ ਰੇ ਸੀ, ਤੇ ਉਹ ਨਾ ਮਤਲਬ ਫਲਾਈਟ ਤੋਂ ਜਾ ਰਹੇ ਸੀ, ਤੇ ਨਾ ਦੋ ਹਜ਼ਾਰ ਸਤਰਾਂ ਦੀ ਗੱਲ ਏ ਐ। ਤੇ ਨਾ ਸਿਲੈਕਟਰ ਆਪਸ ਵਿੱਚ ਗੱਲ ਕਰ ਰਹੇ ਸੀਗੇ, ਕਿ ਐਮ ਐਸ ਡੀ ਦੀ ਨਾ ਏਜ ਹੋ ਗੀ ਏ। ਤੇ ਹੁਣ ਉਹ ਨੂੰ ਕਪਤਾਨੀ ਤੇ ਨੀ ਰਹਿਣਾ ਚਾਹੀਦਾ। ਤੇ ਮਤਲਬ ਟੀਮ ਤੋਂ ਡਰੋਪ ਕਰਨਾ ਚਾਹੀਦਾ ਏ ਜਹੜੀ ਸੀਰੀਜ਼ ਹੋ ਰੀ ਸੀ ਨਾ ਉਸ ਟਾਈਮ।
ਹਾਂਜੀ-ਹਾਂਜੀ।
ਓਦੇ ਤੋਂ ਡਰੋਪ ਕਰਨਾ ਚਾਇਦਾ ਤੇ ਕੀ ਨਾਮ ਏ, ਤੁਸੀਂ ਮੰਨੋਗੇ ਨੀ ਕੀ ਆਇਆ ਹੋਏਗਾ? ਜਦ ਐਮ ਐਸ ਡੀ ਆਪਣੀ ਫਲਾਈਟ ਤੋਂ ਉਤਰੇ ਸੀ ਨਾ
ਹਾਂਜੀ-ਹਾਂਜੀ।
ਤੇ ਐਮ ਐਸ ਡੀ ਤੇ ਹਟੇ ਨੀ ਟੀਮ ਚੋਂ, ਨਾ ਕਪਤਾਨ ਹਟੇ ਸਿਲੈਕਟਰ ਤਿੰਨੋਂ ਹਟ ਗੇ ਸੀ, ਹੁਣ ਵੇਖਲੋ ਕਿੰਨੀ ਪਾਵਰ ਸੀ ਐਮ ਐਸ ਡੀ
ਦੱਸੋ, ਐਈ ਤਾਂ ਗੱਲ ਹੁੰਦੀ ਏ ਪਾਵਰ ਦੀ
ਹੂੰ।
ਓਈ ਤਾਂ ਗੱਲ ਏ, ਫਿਰ ਕਰਕੇ ਵੀ ਵਿਖਾਇਆ ਅਗਲੇ ਨੇ ਜਿੱਤਾ ਕੇ ਵੀ ਵਿਖਾਇਆ ਪਾਜੀ
ਹੂੰ।
ਐਵੇਂ ਨੀ ਐ ਖਾਲੀ ਬੋਲਣਾ-ਬੋਲਣਾ ਉਸ ਤੋਂ ਬਾਅਦ ਕਰਕੇ ਵੀ ਵਿਖਾਇਆ ਓਹੀ ਚੀਜ਼
ਹਾਂ
ਤੇ ਦੂਜੀ ਗੱਲ ਕੀ ਹੈਗੀ ਪਾਜੀ, ਐ ਸੂਰਯ ਕੁਮਾਰ ਜੇੜਾ ਹੈਗਾ ਐ ਮੈਂ ਕੈ ਰਿਹਾ, ਮੇਰੇ ਖਿਆਲ ਇੰਡੀਆ ਦੇ ਦੋ ਈ ਕੈਪਟਨ ਹੋਣੇ ਨੇ ਜਿਨੇ ਟੀ-ਟਵੈਂਟੀ ਵਰਲਡ ਕੱਪ ਨਾ ਪੈਂਲਾ ਖੇਲਿਆ ਐਜ਼ ਏ ਕੈਪਟਨ ਮੈਂ ਗੱਲ ਕਰ ਰਿਹਾ ਤੇ ਜਿੱਤੇ ਨੇ ਇੱਕ ਤਾਂ ਐਮ ਐਸ ਧੋਨੀ ਤੇ ਇੱਕ ਓ ਸੂਰਓ- ਕੁਮਨ ਯਾਥਰਾ ਐ ਵੇਖ ਲੋ ਤੁਸੀਂ ਮੈਂ ਕੈ ਰੇਆ ਜਿਵੇ ਦੋ ਈ ਕੇਪਟਨ ਹੋਣੇ ਨੇ ਇੰਡੀਆ ਚ ਜੇੜਾ ਮਤਲਬ ਅਪਨਾ ਪੈਲਾ ਟੀ-ਟਵੰਟੀ ਵਰਲਡ- ਕੱਪ ਖੇਲੇਆ ਜਿਨ੍ਹਾਂ ਨੇ ਓਹੀ ਜਿਤਾ ਤਾ, ਐਜ ਏ ਕੈਪਟਨ ਇੱਕ ਤਾਂ ਐਮ ਐਸ ਧੋਨੀ ਜਿਨੇ ਦੋ ਹਜ਼ਾਰ ਸਤ ਦਾ ਜਿਤਾਆ ਸੀ, ਪੈਲਾਂ ਆਪਣਾ ਖੇਲਾ ਸੀ ਟੀ ਟਵੈਂਟੀ ਵਰਲਡ ਕਪ ਬੈਸ ਕਪ ਤੇ ਦੂਜਾ ਹੈ ਸੂਰਯਾ ਕੁਮਾਰ ਯਾਦਵ ਜੇੜਾ ਪੈਲਾ ਟਵੈਂਟੀ ਵਰਲਡ ਕਪ ਖੇਡੇ ਹੋਏ ਨੇ ਐਜ਼ ਏ ਕੈਪਟਨ, ਓ ਜਿਤਾਯਾ
ਤੇ ਹੁਣ ਤਾਂ ਵੇਖਲੋ, ਤੁਸੀਂ ਐ ਵੀ ਨੀ ਨੋਟਿਸ ਕਰ ਸਕੇ ਜਿਵੇਂ ਐ ਬੂਮਰਾ ਦੀ ਇੰਜਰੀ ਦਾ ਭਾਨਾ ਮਾਰ ਰਹੇ ਨੇ, ਮਤਲਬ ਇੰਨਾ ਵਧੀਆ ਬੋਲਰ ਹੈਗਾ, ਓ ਨੰਬਰ ਵਨ ਪੂਰੇ ਇਨ ਮਤਲਬ ਵਲ ਚਲੋ ਇੰਡੀਆ ਦੇ ਤਾਂ ਹੈਗਾ ਹੀ ਹੈਗਾ, ਮਤਲਬ ਹੋਰ ਟੀਮਾਂ ਨੂੰ ਵੀ ਬੀਟ ਕਰਦਾ। ਤੇ ਓਨੂੰ ਈ ਡਰੋਪ ਕਰ ਰੇ ਨੇ ਤੇ ਹੋਰ ਕੀ ਮਤਲਬ ਕੀ ਰੱਖ ਸਕਣੇ ਆ ਏਨਾਂ ਤੋਂ ਉਮੀਦ ਡੈਬਿਊ ਕਰ ਰੇ ਨੇ ਨਵੇਂ-ਨਵੇਂ ਬੋਲਰ ਓਨਾਂ ਕੋਲ ਵਿਕਟਾ ਲੈ ਈ ਨੀ ਜਾ ਰੀਆਂ ਸਾਰੇ ਮੈਚ ਹਾਰੀ ਜਾ ਰੇ ਨੇ, ਤੇ ਮਤਲਬ ਜੋ ਇੰਡੀਆ ਦੀ ਫੇਮ ਫੂਮ ਕਮਾਈ ਹੈਗੀ ਏ ਨਾ, ਸਾਰੀ ਜਾ ਰੀ ਏ।
ਹਾਂਜੀ-ਹਾਂਜੀ ਪਾਜੀ ਓ ਤਾਂ ਗੱਲ ਏ ਨਾ, ਹੁਣ ਵੇਖੋ ਤੁਸੀਂ ਏ ਓ ਜਸਪ੍ਰੀਤ ਬੁਮਰਾ ਦਾ ਆਈ ਪੀ ਐੱਲ ਦੀ ਪਰਫੋਰਮੈਂਸ ਕਰਕੇ ਐ ਹਟਾਯਾ- ਤੱਕੋ ਕੀ ਗੱਲ ਹੈਗੀ? ਮਤਲਬ ਆਈ ਪੀ ਐਲ ਚ ਓਨੇ ਘੱਟ ਵਿਕਟ ਲਿੱਤੇ ਥੋੜ੍ਹੀ ਇੱਕਨੋਮੀ ਜ਼ਿਆਦਾ ਹੋ ਗਈ ਮਤਲਬ ਓਨੂੰ ਹਟਾ ਦੋ। ਤਾਂ ਐ ਕੋਈ ਗੱਲ ਹੋਈ ਮਤਲਬ ਓ ਏਨਾ ਵੱਡਾ ਬੋਲਰ ਟੀ-ਟਵੰਟੀ ਦਾ ਓ ਆਈ ਪੀ ਐੱਲ ਨੂੰ ਮਜ਼ਾਕ ਦੇ ਤੌਰ ਤੇ ਖੇਲਦਾ ਏ।
ਟੀ-ਟਵੰਟੀ, ਟੀ-ਟਵੰਟੀ ਨੀ ਪੂਰੇ ਤਿੰਨੋ ਫੋਰਮੈਟ ਦਾ ਬੜੀਆ ਵਧਆ ਓ
ਹਾਂ ਮਤਲਬ ਓ ਆਈ ਪੀ ਐੱਲ ਜੇੜਾ ਏ ਮਜ਼ਾਕ ਚ ਖੇਲਦਾ ਏ ਓ ਐ ਦੂਸਰੀ ਫਰੈਂਚਾਈਜੀ ਕ੍ਰਿਕੇਟ ਹੈਗਾ ਮਤਲਬ ਓ ਸਾਰਾ ਕੁੱਛ ਈ ਮਜ਼ਾਕ ਚ ਖੇਲੂਗਾ ਐ ਤਾਂ ਬੰਦੇ ਨੂੰ ਮਤਲਬ ਪਤਾ ਹੋਨਾ ਚਾਇਦਾ ਨਾ ਓ ਇੰਡੀਆ ਚ ਥੌੜਾ ਨਾ ਮਜ਼ਾਕ ਚ ਖੇਲੁਗਾ ਜਦੋਂ ਇੰਡੀਆ ਚ ਜ ਜਰਸੀ ਹੋਜੇ ਓਨਾ ਵੱਖਰਾ ਹੀ ਜਨੂਨ ਹੁੰਦਾ ਪਾਜੀ ਤੁਸੀ ਵੇਖਿਆ ਹੌਨਾ ਜੇ ਆਈ ਪੀ ਆਈ ਪੀ ਐੱਲ ਚ ਉੱਦੋ ਦੈਥ ਜੇੜਾ ਕਿ ਨਾਮ ਇੰਡੀਆ ਦੀ ਜਰਸੀ ਤੋਂ ਉਤਰ ਦੇ ਕਿੰਨਾ ਫ਼ਰਕ ਹੈਗਾ ਓਦੇ ਵਿੱਚ
ਹੂੰ-ਹੂੰ ਐਲੇ ਸੀਜ਼ਨ ਚ ਓ ਨੀ ਚਲਆ ਜਸਪ੍ਰੀਤ ਬੁਮਰਾ ਨੀ ਚੱਲਿਆ, ਸੂਰਯ ਕੁਮਾਰ ਨੀ ਚਲਿਆ ਆਪਣੇ ਇੰਡੀਅਨ ਟੀਮ ਵਿੱਚ ਦੋਨਾਂ ਨੂੰ ਡਰੋਪ ਕਰਤਾ ਹੈ, ਇੱਕ ਨੂੰ ਹਟਾਤਾ ਹੈ। ਤੇ ਕੀ ਉਮੀਦ ਰੱਖੀ ਐਟੀਔ। ਤੇ
ਹਾਂਜੀ- ਹਾਂਜੀ ਭਾਅ ਜੀ ਉਹੀ ਤਾਂ ਗਲ ਹੈ, ਨਾ ਕੀ ਉਮੀਦ ਰੱਖੇ ਜੀ।
ਤੇ ਬੀ ਸੀ ਐ ਨੂੰ ਇਹ ਚੱਕਣਾ ਹੀ ਪਏਗਾ, ਮੈਂ- ਮੈਂ ਕਹਿ ਰਿਹਾ ਸਿਲੈਕਟਰ ਪਤਾ ਕੌਣ ਆਏ, ਇੱਕ ਤਾਂ ਆਏ ਐੱਮ ਐੱਸ ਡੀ, ਜੇ ਮੈਂ ਕਹਿ ਰਿਹਾ ਜੇ ਸਾਡੀ ਇੰਡੀਅਨ ਟੀਮ ਹਾਰ ਗਈ ਨਾ। ਮੈਂ ਦਸ ਵਿੱਚ ਅੱਠ ਮੈਚ ਪੱਕਾ ਜਿਤਾਂਗੇ ਆਪਾਂ। ਇਹ ਤਿੰਨ ਹੋਨੇ ਚਾਹੀਦੇ ਨੇ, ਜਿਵੇਂ ਰੋਹਿਤ ਤੇ ਵਿਰਾਟ ਨੇ ਰਿਟਾਇਰਮੈਂਟ ਲੈ ਲਈ ਨਾ।
ਹਂਨਜੀ ਹਂਨਜੀ।
ਤੇ ਐੱਮ ਐੱਸ ਟੀ ਵਿਰਾਟ ਅਤੇ ਰੋਹਿਤ ਨੂੰ ਬਣਾ ਦੋ ਮੈਂ ਲਿਖ ਕੇ ਦਿੰਦਾ ਹਾਲੇ ਮਰੇ ਸਾਈਨ ਲਿਖਵਾ ਕੇ ਲੈ ਲਓ। ਕਿ, ਇੰਡੀਆ ਦਸ ਵਿੱਚੋਂ ਅੱਠ ਮੈਚ ਨਾ ਜਿਤੇ ਨਾ ਫੇਰ ਕਹਿ ਦੇਣਾ। ਉਹ ਐਵੇਂ -ਐਵੇਂ ਟੀਮ ਬਣਾਏਗਾ ਨਾ ਐਮ ਐਸ ਦੀ। ਰੋਹਿਤ ਸ਼ਰਮਾ, ਵਿਰਾਟ ਕੋਹਲੀ ਨੂੰ ਵੀ ਪਤਾ। ਕਿ ਕਿਹੜੇ- ਕਿਹੜੇ ਪਲੇਅਰ। ਹੂ
ਹੂ, ਉਹੀ ਗੱਲ ਹੈ ਕਿ ਨਾ ਭਾਜੀ ਉਹ ਐਕਸਪੀਰੀਅੰਸ ਮੈਟਰ ਕਰਦਾ ਹੈ।
ਹੂ
ਕਿੰਨਾ ਜ਼ਿਆਦਾ ਇਹਨਾਂ ਦੇ ਕੋਲ ਕਿੰਨੇ- ਕਿੰਨੇ ਸਾਲ ਦਾ ਐਕਸਪੀਰੀਅੰਸ ਹੋਗਾ ਇੰਡੀਆ ਦੇ ਖੇਲਣ ਦਾ।
ਹੂ- ਹੂ
ਤੇ ਦੂਜੀ ਗੱਲ ਕੀ ਹੈ ਕਿ ਭਾਅ ਜੀ ਜਿਹੜਾ, ਇਹ ਖੇਡਦੇ ਨੇ ਨਾ ਆਈ ਪੀ ਐੱਲ ਜਿਹੜੇ ਕਹਂਦੇ ਨੇ, ਉਹਨਾਂ ਨੂੰ ਪਿਕ ਕਰ ਲੈਂਦੇ ਨੇ। ਟੀ-ਟਵੈਂਟੀ ਵਿੱਚ ਇੰਟਰਨੈਸ਼ਨਲ ਵਿੱਚ, ਉਹ ਗੱਲ ਇਹ ਨਾ ਕਿ ਆਈ ਪੀ ਐੱਲ ਕੇ ਟੂਰਨਾਮੈਂਟ ਆਏਗਾ ਤੇ ਇੰਟਰਨੈਸ਼ਨਲ ਕੀ ਹੈਗਾ, ਬੌਤ ਫਰਕ ਹੁੰਦੈ ਭਾਜੀ। ਓਹਦੀ ਆਈ ਪੀ ਐਲ ਆਲੀ ਪਿ ਤਨੀ ਨਾ ਓ ਇੰਟਰਨੈਸ਼ਨਲ ਚ' ਮਿਲ ਜਾਊਗੀ।
ਹਾਂ। ਤੇ ਆਈ ਪੀ ਐੱਲ ਦੀ ਫਲੈਟ ਪਿਚਿਸ ਹੁੰਦੀ ਏ, ਓਨਾ ਦੀ ਡਰੋਟ ਪਿਚਿਸ ਹੁੰਦੀ ਏ, ਜਿਵੇਂ ਕਿੱਥੇ ਵੀ ਚੱਲ ਜਾਂਦੀ ਏ ਬੋਲਿੰਗ। ਸਿੰਗ ਆਉਟ ਸਵਿੰਗ। ਜਿੱਥੇ ਸੀਮ ਪਾਲੋ, ਕਿਵੇਂ ਮਰਜ਼ੀ ਪਾਲੋ ਮਲਬ ਪਿੱਚ ਈ ਇਨੀ ਓ ਹੁੰਦੀ ਏ ਓਨਾਂ ਦੀ ਖ਼ਤਰਨਾਕ। ਏੱਕ ਬਾਊਂਂਸਰ ਪੈ ਗੀ ਵਿਖਦੀ ਨੀ ਓਥੇ, ਇੱਕ ਸੌ ਸੱਠ ਦੇ। ਹਾਂਜੀ- ਹਾਂਜੀ। ਜੇ ਓ ਓਨੂੰ ਦੋਨੋਂ ਮੈ ਦੇ ਹਾਂ। ਜੈ ਜਿਨੇ -ਜਿਨੇ ਮਤਲਬ ਪੂਰੇ ਓੰਦੇ ਸੀਜ਼ਨ ਇਚ ਓਰੇਂਜ ਕੈਬ ਜਿੱਤੀ, ਟਰੋਫੀ ਜਿੱਤੀ। ਇੱਕ- ਦੋ ਹੋਰ ਮਤਲਬ ਅਵੋਰਡ ਜਿੱਤੇ ਸੀ। ਪਲੇਅਰ ਔਫ ਦਾ ਮੈਚ ਮੈਨ ਔਫ ਦਾ ਮੈਚ, ਓ ਜਿੱਤੇ ਤੇ ਓਨੂੰ ਹੀ ਨੀ ਮਤਲਬ ਖਿਲਾਯਾ ਤੇ ਕੀ ਓਹ ਰੱਖੇਗਾ।
ਹਾਂਜੀ, ਓੰਦਾ ਹੱਕ ਪੈਂਦਾ ਸੀ ਭਾਜੀ, ਓੰਦਾ ਹੱਕ ਪੈਂਦਾ ਸੀ ਓਨੂੰ ਨੀ ਖਿਲਾਯਾ। ਓ ਦੂਜੇ ਪਲੇਅਰ ਨੂੰ ਚੱਕ ਕੇ ਚਲੇ ਗਏ ਤੇ ਲੇ ਲੈ ਕੇ ਵੀ ਗਏ ਤੇ ਦੱਸੋ ਖਿਲਾਯਾ ਨੀ। ਮਤਲਬ ਲੈ ਕੇ ਗਏ, ਬੰਦਾ ਇੱਕ ਮੈਸ ਤਾਂ ਦੇਵੇ, ਚਲੋ ਦੋ ਨੀ ਮੈਂ ਕੈੰਦਾ। ਬੱਚਾ ਆਯਾ ਵਾ ਇੱਕ ਤਾਂ ਦੇ ਕੇ ਵੇਖੇ ਕਿ ਕਿਵੇਂ ਦਾ ਖੇਲਦਾ।
ਹੋ ਵੀਰੇ ਓ ਬੱਚਾ ਨੀ ਹੈਗਾ, ਓਹ ਬੱਚਾ ਸਿਰਫ਼ ਹੈਗੈ ਮਤਲਬ ਹਲੇੇ ਓ ਬੱਚਾ ਹੈਗੈ। ਮਤਲਬ ਓਹ ਮਤਲਬ ਏਕ-ਏਕ ਬੋਲਰ ਨੂੰ ਰੁਲਾ ਦਿੰਦੈ। ਚਲੋ ਓ ਤੇ ਆਈ ਪੀ ਐਲ ਦੀ ਫਲੈਟ ਪਿੱਚ ਏ, ਮਤਲਬ ਹੋ ਜਾਂਦੈ। ਤੇ ਜਿ ਅਸਲੀ ਓੰਦੀ ਪ੍ਰੈਕ ਕਿਸ ਤੇ ਐਹੀ ਪਿਚ ਹੋਏਗੀ ਨਾ, ਜਦ ਤੁਸੀਂ ਓਨੂੰ ਡੈਬਿਊ ਨੀ ਕਰਨ ਦੋਗੇ, ਤੇ ਕੀ ਹੋਏਗਾ?
ਹਾਂ, ਓ ਤਾਂ ਗੱਲ ਮੈਂ ਸਮਝ ਗਾ ਤੁਹਾਡੀ ਓਹਦੀ ਪੰਦਰਾਂ ਏਜ ਮਤਲਬ ਐਵੇਂ ਵਿਖਾਈ ਗਈ ਏ, ਹੈ ਤਾਂ ਉਦੀ ਜੈਦਾ ਹੀ ਐ, ਵੀਹ- ਬਾਈ ਤਾਂ ਘੱਟ ਤੋਂ ਘੱਟ ਹੈਗੀ ਏ। ਓਹ ਤਾਂ ਉਹ ਡਾਕੂਮੈਂਟ 'ਚ ਵਿਖਾ ਦਿੰਦੇ ਨੇ ਓਹ ਤਾਂ ਮੈਂ ਤੁਆਡੀ ਗੱਲ ਸਮਝ ਗਿਆ। ਪਰ ਓ ਗੱਲ ਹੈਗੀ ਨਾ। ਓਹ ਜੇੜਾ ਉਹ ਮਾਰਦਾ ਏ ਟੀਮਾਂ ਨੂੰ ਓਹ ਬੜਾ ਖਤਰਨਾਕ ਬੋਲਾਂ ਨੂੰ ਮਾਰਦਾ ਏ ਨਾ ਓਹ ਵੇਖਦਾ ਨੀ ਜਿਵੇਂ ਇੱਕ ਚੁਰਿੰਜਾ ਦਾ ਮੇਰੇ ਖਿਆਲ ਪਚਵੰਜਾ ਦਾ ਟਾਰਗੇਟ ਹੁਣੇ ਮਿਲਿਆ ਹੁੰਨਾ ਹੋਣਾ ਏ ਇੰਡੀਆ ਨੂੰ ਓ ਸ਼ੁਰੂਆਤ ਚ ਐੰਝਾ ਦਾਂ ਕਰ ਦੇੰਦਾ ਮਤਲਬ ਸੱਤ ਤਰ ਅੱਸੀ ਏ ਗੇਦਾ ਚ ਬੀਹ ਵੀਹ ਤੀਹ ਰਣ ਰੈ ਜਾਂਦੇ ਹਾਂ। ਓਹੀ-ਓਈ ਓ ਪਾਵਰਫੁਲੇਚੀ ਮੈਚ ਜਿੱਤਾ ਜਾਂਦਾ ਅ ਜੇ ਚੱਲ ਜਾਂਦਾ ਤੇ।
ਤੇ ਤਿਲਕ ਵਰਮਾ ਨੇ ਅਪਣੀ ਪੂਰੀ ਕੋਸ਼ਿਸ਼ ਕੀਤੀ ਏ ਪਚਪਨ ਰਨ ਮਾਰ ਕੇ ਗਿਆ ਅਗਲਾ ਵੇਖੋ ਹੁਣ। ਅਭਿਸ਼ੇਕ ਸ਼ਰਮਾ ਡੈਕ ਤੇ ਆਊਟ ਹੋਯੈ, ਸੰਜੂ ਸੈਮਸਨ ਡੈਕ ਤੇ ਆਊਟ ਹੋਯੈ, ਈਸ਼ਾਨ ਕਿਸ਼ ਰਨ ਆਊਟ ਹੋ ਗਿਆ ਤੇ ਕੈਪਟਨ ਹੀ ਨੀ ਸਹੀ ਹੈਗਾ ਵੀਰੇ। ਐਸ ਤੋ ਸਹੀ ਤੇ ਸੈਡਾ ਸ਼ੁੰਮਨ ਗਿਲ ਈ ਏ ਘੱਟੋ-ਘੱਟ ਦੱਸ ਇੱਚੋਂ ਪੰਜ-ਛੇ ਤੇ ਜਿੱਤਾ ਈ ਦੇਂਦਾ।
ਸਹੀ ਗੱਲ ਐ।
ਜਿਹਨੂੰ ਐਕਸਪੀਰੀਅੰਸ ਏ ਓਹਨੂੰ ਭੇਜੋ ਨਾ ਪੈਲੇ ਤੁਸੀਂ ਆਈ ਪੀ ਐਲ ਇਚ ਨੀ ਬੰਦਾ ਛੇ ਮੈਚ ਲਗਾਤਾਰ ਸਟੀਕ ਹਾਰ ਗਿਆ।
ਹਾਂਜੀ-ਹਾਂਜੀ, ਹਾਂਜੀ ਚਲੋ ਠੀਕ ਐ ਭਾਜੀ। ਵੇਖਦੇ ਆਂ ਮੈਚ ਫਿਰ ਅਗਲਾ ਇੰਗਲੈਂਡ ਤੋਂ ਸੀਰੀਜ਼ ਹੈਗੀ ਏ ਕੀ ਹੋਊਗਾ ਓਦੇ ਵੇਚ।
ਕਿ ਹੁਣ ਸਿਲੈਕਟਰਾਂ ਤੇ ਹੈਗੈ ਕਿੰਨੇ-ਕਿਨੇ ਕਰਨੇ। ਵੇਖੋ-ਵੇਖੋ, ਕਿ ਇੰਗਲੈਂਡ ਚ ਕੇੜੀ ਟੀਮ ਜਾਂਦੀ ਹੂੰ। ਚਲੋ ਠੀਕ ਏ ਠੀਕ ਐ ਸਸ ਸ੍ਰੀ